ਹੇਲੋ
ਸ਼ ਸ਼੍ਰੀ ਅਕਾਲ ਜੀ
ਸ਼ ਸੀ਼ ਅਕਾਲ ਦੀਦੀ, ਕੀ ਹਾਲ ਜੇ?
ਵਧੀਆ ਜੀ, ਤੁਸੀਂ ਦੱਸੋ।
ਵੀ ਐਵੀ, ਠੀਕ ਠਾਕ ਵਧੀਆ
ਕੀ ਕਰੀ ਜਾਂਦੇ ਔ?
ਲੰਮੇ ਪਏ ਦੇ
ਅੱਛਾ, ਅੱਜ ਕਿਹਾ ਸੋ ਗਏ ਹੁਣੇ
ਨਹੀਂ, ਮੈਂ ਸਾਰੇ ਸੌਂ ਗਏ ਸੀ। ਮੈਂ ਸੋਚ ਚ ਨੀਂਦ ਨਹੀ ਆ ਰਹੀ ਸੀ। ਤੇ ਮੈਂ ਸੋਚਿਆ ਕਾਲ ਕਰ ਲਾਂ।
ਆਹ! ਮੈਂ ਵੀ ਨਾ ਦੁਪਹਿਰੇ, ਕਹਿਨ ਢਈ ਮੈਂ ਫੋਨ ਕਰਕੇ ਪੁੱਛਦੀ ਆ, ਫੋਨ ਹੀ ਨੀ ਆਇਆ ਦੋ ਤਿੰਨ ਦਿਨ ਹੋ ਗਏ ਆ।
ਹਾਂਜੀ।
ਏਥੇ ਦਾ ਤੁਹਾਨੂੰ ਪਤਾ, ਕੰਮ ਦੇ ਵਿੱਚ ਹੀ ਸਾਰਾ ਦਿਨ ਲੰਘ ਜਾਂਦਾ ਹੈ। ਇੱਕ ਬੱਚੇ ਆ ਉਹ ਬੱਚੇ ਵੀ ਸਕੂਲੋਂ ਆ ਕੇ, ਫ਼ੋਨ ਫੜ੍ਹ ਲੈਂਦੇ ਨੇ।
ਹਾਂਜੀ। ਬੱਚੇ ਵੀ ਅੱਜ ਕੱਲ, ਫੋਨ ਚ ਜਿਆਦਾ ਬੱਚਿਆਂ ਦਾ ਰੁਝਾਨ ਹੋ ਗਿਆ ਵਾ।
ਹਾਂਜੀ ਹੋਰ। ਹੈਨੀ ਆ। ਉਹਨਾਂ ਨੂੰ ਵੇਖ ਲਓ, ਸਿੱਖ ਇਤਿਹਾਸ ਬਾਰੇ ਪੁੱਛ ਲੋਗੇ ਨਾ।
ਹਾਂਜੀ, ਕਈ ਤੇ ਬੱਚੇ ਏ ਇਦਾਂ ਦੇ ਵੀ‌ ਏ, ਜਿਨਾਂ ਨੂੰ ਪਹਿਲੇ ਗੁਰੂ ਦਾ ਨਾਮ ਹੀ ਨੀ ਪਤਾ।
ਹਾਂਜੀ, ਹਾਂਜੀ ਬਿਲਕੁਲ ਸਹੀ ਹੈ ਜੀ।
ਹਾਂਜੀ।
ਬੱਚੇ ਨਾ, ਜਿਵੇਂ ਚਲੋ ਮੇਰਾ ਬੇਟਾ ਵਾ, ਉਹ ਇਹ ਤੇ ਗੁਰਦੁਆਰਾ ਸਾਹਿਬ ਜਾਂਦਾ ਵਾ।
ਭੈਣ ਜੀ,
ਪਰ ਕਾਫ਼ੀ ਬੱਚੇ ਮੈਂ ਵੇਖੇ ਆ ਸ਼ਹਿਰਾਂ ਦੇ ਵਿੱਚ, ਜਿਹੜੇ ਨਾਲ ਪੜ੍ਹਦੇ ਆ। ਉਹਨਾਂ ਨੂੰ ਕੋਈ ਪਤਾ ਨੀ ਕੁੱਝ ਵੀ, ਕਿ ਸਾਡੇ ਦੱਸ ਗੁਰੂ ਸਾਹਿਬਾਨ ਹੋਏ, ਜਾਂ ਚਾਰ ਸਾਹਿਬਜ਼ਾਦੇ ਹੋਏ, ਪੰਜ ਪਿਆਰੇ।
ਕਿਉਂਕਿ ਪਹਿਲਾਂ ਏਦਾਂ ਸੀ, ਕਿ ਜਦੋਂ ਸਿੱਖਿਆ ਦਿੰਦੇ ਹੁੰਦੇ ਹੀ। ਸਿੱਖ ਇਤਿਹਾਸ ਬਾਰੇ ਮਤਲਬ, ਇਦਾਂ ਗੁਰਬਾਣੀ ਦੀ ਸਿੱਖਿਆ ਦੇਣਾ, ਉਹਨਾਂ ਨੂੰ ਸਕੂਲਾਂ ਦੇ ਵਿੱਚ ਹੈਨਾ।
ਹਾਂਜੀ।
ਫਿਰ ਮਾਂ ਪਿਓ ਨੇ ਮਤਲਬ ਦੇਣਾ, ਦੱਸਣਾ ਉਹਨਾਂ ਨੂੰ, ਅੱਜ ਕੱਲ੍ਹ ਤੇ ਐ ਬੜਾ, ਮੋਡਰਨ ਜ਼ਮਾਨਾ ਹੋ ਗਿਆ ਨਾ।
ਹਾਂਜੀ।
ਹਲੇ ਨਹੀ ਐ ਬਸ। ਹਾਂ। ਭਾਜੀ ਦਸੰਬਰ ਆ ਗਿਆ, ਛੋਟੇ ਸਾਹਿਬਜ਼ਾਦਿਆਂ ਦੇ ਆ ਗਿਆ, ਤੇ ਉਦੋਂ ਦੋ ਆਪ ਅੱਥਰੂ ਵਗਾ ਲਏ ਹੈਨਾ।
ਹਾਂਜੀ, ਬੰਦਾ ਪੁਛ ਦੁੱਖ ਤੇ ਹਮੇਸ਼ਾ ਹੀ ਮਨ ਚ ਹੁੰਦਾ ਵਾ।
ਅਸੀਂ ਨਾ ਉੱਥੇ ਗਏ ਸੀ, ਚਮਕੌਰ ਸਾਹਿਬ ਤੇ ਨਾਲ, ਫਿਰ ਸਰਹਿੰਦ ਗੁਰਦੁਆਰੇ ਮੱਥਾ ਟੇਕਣ
ਹਾਂਜੀ।
ਤੇ ਮਤਲਬ ਜਦੋਂ ਛੋਟੇ ਸਾਹਿਬਜ਼ਾਦਿਆਂ ਦੇ ਜਿੱਥੇ ਮਤਲਬ ਉਨਾਂ ਨੂੰ ਨੀਆਂ ਚ ਚਿਣਿਆ ਗਿਆ ਸੀ ਨਾ ਉਥੇ ਮੱਥਾਂ ਟੇਕਦੇ ਨਾ ਜਦੋਂ ਮਤਲਬ ਵੇਖ ਕੇ ਮਨ ਇੰਨਾ ਦੁਖੀ ਹੁੰਦਾ ਸੀ ਨਾ। ਮਤਲਬ ਅੱਖਾਂ ਚ ਹੰਝੂ ਆ ਜਾਂਦੇ ਸੀ ਵੇਖ ਕੇ ਹਨਾ, ਤੇ ਉਨਾਂ ਨੇ ਕਿਨ੍ਹਾਂ ਲਈ ਕੁਰਬਾਨੀਆਂ ਕੀਤੀਆਂ ਆਪਣੇ ਲਈ ਕੀਤੀਆਂ ਨਾ।
ਆਪਣੇ ਲਈ ਕੀਤੀਆਂ ਬਿਲਕੁਲ।
ਹਾਂਜੀ। ਹਜੇ ਜਿੰਨਾ ਚਿਰ ਅਸੀਂ ਉੱਥੋਂ ਧਰਤੀ ਤੋਂ ਬਾਰ ਨਈ ਨਾ ਆਏ ਤੇ ਸਾਡਾ ਮਨ ਉੱਥੇ ਈ ਮਤਲਬ ਦਿਲ ਜੇੜਾ ਤੇ ਉੱਥੇ ਈ ਰਿਆ ਵਾ ਵੀ ਵੇਖ ਲੋ ਕਿੱਥੇ ਤੇ ਹੁਨ ਛੋਟੇ ਸਾਹਿਬਜ਼ਾਦੇ ਵਿਚਾਰੇ ਹਲੇ ਉਮਰ ਈ ਕੀ ਸੀ ਉਨਾਂ ਦੀ।
ੳ ਤੇ ਨੌ ਸਾਲ ਦੇ ਈ ਸਿਰਫ
ਹਾਂਜੀ। ਸਾਤ ਤੇ ਨੋ
ਪਰ ਤੁਸੀਂ ਏ ਸੋਚੋਂ ਸੱਤ ਤੇ ਨੌ ਸਾਲ ਦੀ ਉਮਰ ਚ ਵੀ ਉਨਾਂ ਨੇ ਉ ਕੰਮ ਕਰ ਦਿਖਾਇਆ ਕਿ ਰੈਂਦੀ ਦੁਨੀਆਂ ਤੱਕ ਲੋਕ ਯਾਦ ਕਰਨਾ।
ਯਾਦ ਰਖਨਗੇ ਹਾਂਜੀ ਉਈ ਆਪਣੇ ਜਿੱਦਾਂ ਮੰਨ ਲੋ ਹੁਨ
ਕੋਈ ਲਾਲਚ ਦੇਵੇ ਵੀ ਆਲੋ ਆਓ ਮੈਂ ਤੁਹਾਨੂੰ ਦੁਕਾਨ ਤੋਂ ਚੀਜ਼ੀ ਦਵਾਵਾਂ ਤੇ ਆਪਣੇ ਬੱਚੇ ਤੁਰ ਵੀ ਪੈਂਦੀ ਏ ਨਾ।
ਹਾਂਜੀ।
ਉਨਾਂ ਨੂੰ ਵੇਖਲੋ ਕਿੰਨੇ ਲਾਲਚ ਦਿੱਤੇ ਗਏ ਸੀ
ਇੱਥੋਂ ਮੰਨ ਲੋ ਜੇੜੇ ਲਾਲਚ ਦੇ ਤੇ ਉਦੇ ਦਿੱਤੇ ਮੌਤ ਦੇ ਡਰਾਬੇ ਵੀ ਦਿੱਤੇ ਸੀ ਕਿ ਜੇ ਤੁਸੀਂ ਨਈ ਮੰਨਦੇ ਤੇ ਤੁਆਨੂੰ ਮਾਰ ਦਿੱਤਾ ਜਾਊਗਾ।
ਹੂੰ-ਹੂੰ ਧੰਨ ਉ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ। ਜਿੰਨਾਂ ਨੇ ਵੇਖੋ ਸਾਰਾ ਕੁੱਝ ਆਪਣੀ ਅੱਖੀਂ ਵੇਖਿਆ। ਫੇਰ ਵੀ ਉਨਾਂ ਨੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੀ।
ਹਾਂਜੀ। ਕੈਂਦੇ ਨੇ ਏ ਜੇੜਾ ਯਾਰ ਅਲਾ ਖਾਂ ਜੋਗੀ ਉਨੇ ਕਿਹਾ ਵਾ ਨਾ ਕਿ ਗੁਰੂ ਗੋਬਿੰਦ ਸਿੰਘ ਵਰਗਾ ਨਾ ਨਾ ਕੋਈ ਹੋਇਆ ਵਾ ਤੇ ਨਾ ਹੋਣਾ ਈ ਆ ਦੁਨੀਆਂ ਤੇ
ਹਾਂਜੀ।
ਵੀ ਉ ਆਪ ਨੌ ਸਾਲ ਦੇ ਸੀ ਜਦੋਂ ਉਨਾਂ ਨੇ ਆਪਣੇ ਪਿਤਾ ਨੂੰ ਕਹਿ ਤਾ ਸੀ ਵੀ ਤੁਹਾਡੇ ਤੋਂ ਵੱਧ ਕੌਣ ਹੋ ਸਕਦਾ ਵਾ।
ਹਾਂਜੀ।
ਤੇ ਧਰਮ ਦੀ ਰੱਖਿਆ ਕਰਨ ਵਾਸਤੇ ਤੇ ਵੇਲੋਂ ਗੁਰੂ ਤੇਗ ਬਹਾਦਰ ਜੀ ਨੂੰ ਉਨਾਂ ਨੇ ਕਿਆ ਹੀ ਤੁਸੀਂ ਦੋ ਸ਼ਹੀਦੀ
ਹਾਂਜੀ। ਜਦੋਂ ਪੁੱਤਰ ਸੀ ਉਦੋਂ ਪਿਤਾ ਨੂੰ ਤੋਰਿਆ ਸੀ ਜਦੋਂ ਪਿਤਾ ਬਣਿਆ ਦੇ ਪੁੱਤਰ ਤੌਰ ਤੇ
ਹਾਂਜੀ। ਇਹ ਜਿਹੜੀ ਅੱਜ ਕੱਲ ਹੈ ਨਾ ਜਿੱਦਾਂ ਮਤਲਬ ਬੱਚਿਆਂ ਨੇ ਨਾ ਫੋਨਾ ਨੇ ਮਤਲਬ ਜਿਆਦਾ ਵਿਗਾੜ ਛੱਡਿਆ ਫੋਨਾ ਨੂੰ। ਜਾਂ ਤਾ ਲਿਆ ਹੋਣਾ।
ਬੱਚੇ ਨਾ ਬੱਚੇ ਛੋਟੇ ਛੋਟੇ ਹੁੰਦੇ ਸੀ ਨਾ, ਜਦੋਂ ਮੰਨ ਲਓ ਆਪਣਾ ਟਾਈਮ ਹੀ ਆਪਾਂ ਛੋਟੇ ਹੁੰਦੇ ਹਾਂ, ਆਪਾਂ ਰੋਟੀ ਪਾਣੀ ਖਾ ਕੇ ਲੰਮੇ ਪੈਣਾ, ਆਪਣੇ ਦਾਦੀ ਜੀ ਜਾਂ ਦਾਦਾ ਜੀ ਨੇ ਆਪਾਂ ਨੂੰ ਕਹਾਣੀਆਂ ਸੁਣਾਉਣੀਆਂ ਸਾਖੀਆਂ। ਸੁਣਾਉਣੀਆਂ। ਹੁਣ ਤੇ ਮੰਨਲੋ ਬੱਚਿਆਂ ਨੂੰ ਕੁੱਝ ਨਹੀ ਪਤਾ, ਬਸ ਫੋਨ ਦੇ ਦੋ। ਤੇ ਆਪਾਂ ਬੈਠੇ ਹਾਂ, ਜੇ ਨਹੀਂ ਫੋਨ ਮਿਲਿਆ
ਹਮ, ਇਹ ਬੱਚਿਆਂ ਨੂੰ ਮੰਨ ਲਓ ਆਪਾਂ ਕਹੀਏ ਵੀ ਨਾ ਵੀ ਆਓ ਇੱਥੇ ਸਾਡੇ ਲਾਗੇ ਬਹੋ ਗੱਲ ਕਰੋ ਨਾ ਅਹੀ ਤੇ ਫੋਨ ਵੇਖਣਾ ਵਾ, ਆਪਾਂ ਗੱਲ ਬਾਦ ਚ ਕਰ ਲਾਂਗੇ, ਟੀ ਵੀ ਵੇਖਣਾ, ਸਾਡੇ ਆਪ ਬੱਚੇ ਜਦੋਂ ਸਕੂਲੋਂ ਆਉਂਦੇ ਆ, ਟੀ ਵੀ ਲਾ ਦੋ ਬਸ, ਮੈਂ ਟੀ ਵੀ ਵੇਖਣਾ ਵਾ। ਤੇ। ਫੇਰ ਜੇ ਮੰਨ ਲਓ ਟੀ ਵੀ ਬੰਦ ਕਰਾਈਏ ਤੇ ਮੰਮਾ ਮੋਬਾਇਲ ਦੇ ਦੋ ਦਸ ਮਿੰਟ।
ਹਮ।
ਮਤਲਬ ਇੰਨਾ ਕੁ ਬੱਚਿਆਂ ਨੂੰ ਛੱਡ ਕੇ ਸਾਰੇ ਮਤਲਬ ਇੰਨਾ ਕੁ ਹੋ ਚੁੱਕੇ ਨਾ ਖੁਬ ਚੁੱਕੇ ਨੇ ਮੋਬਾਇਲ ਚ
ਅਜ ਵੀ ਦੀਦੀ ਤੁਹਾਨੂੰ ਪਤਾ ਵਾ ਜਿਹੜੇ ਦੁਸ਼ਮਣ ਏ ਨਾ ਉਹਨਾਂ ਨੇ ਨਾ ਆਪਣੇ ਤਿਉਹਾਰ ਵਾਰ ਕਰ ਕੇ ਵੇਖ ਲਿਆ, ਉਹਨਾਂ ਨੇ ਮੰਨ ਲਓ ਲੜਾਈਆਂ ਲੜਕੇ ਵੀ ਵੇਖ ਲੀਆਂ ਲਾਲਚ ਦੇ ਕੇ ਵੇਖ ਲੈ, ਡਰਾਬੇ ਦੇ ਕੇ ਵੀ ਵੇਖ ਲਏ ਤੇ ਪਰ ਆਪਣੀ ਕੌਮ ਡੋਲੀ ਨੀ ਹਨਾ। ਹੁਣ ਉਹਨਾਂ ਨੇ ਨਾ ਜੜ੍ਹਾਂ ਵੱਡਣੀਆ ਸ਼ੁਰੂ ਕਰਤੀਆਂ, ਹੁਣ ਵੇਖੋ ਤੁਸੀ ਵੇਖੋਗੇ ਕਿ ਇੰਨਾ ਕੁ ਨਸ਼ਾ ਵੱਧ ਗਿਆ ਵਾ ਨਾ
ਬਹੁਤ ਜਿਆਦਾ ਨਸ਼ਾਂ।
ਮੁੰਡੇ ਜਿਹੜੇ ਨੌਜਵਾਨ ਪੀੜ੍ਹੀ ਆ ਨਾ, ਨਸ਼ਿਆਂ ਦੇ ਵਿੱਚ ਡੁੱਬਦੀ ਜਾਂਦੀ ਆ। ਅਗਲਾ ਵੇਖੀ ਉਹਨਾਂ ਨੇ ਇਹ ਸਾਬ ਲਾ ਲਿਆ ਵਾ ਕਿ ਇਹਨਾਂ ਨੂੰ ਜੇ ਖ਼ਤਮ ਕਰਨਾ ਨਾ ਜੜ੍ਹਾਂ ਵੱਢ ਦੋ।
ਇਹ
ਹਾਂਜੀ, ਰੁੱਖ ਦੀਆਂ ਜੜ੍ਹਾਂ ਈ ਵੱਢੀਆਂ ਜਾਣਗੀਆਂ, ਤਾਂ ਰੁੱਖ ਨੇ ਡਿੱਗਣਾ ਈਂ ਆ।
ਹਾਂਜੀ - ਹਾਂਜੀ। ਉਹੀ ਨਾ ਨਸ਼ੇ ਨੇ ਤਾਂ ਤੇ ਬਹੁਤ ਬੇ-ਹਾਲ ਕੀਤੇ ਆ ਨੌਜਵਾਨਾਂ ਦੇ। ਇਉਂ ਮੁੰਡੇ ਨੀ, ਇੱਥੇ ਕੁੜੀਆਂ ਵੀ ਬਹੁਤ ਕਰਨ ਡਈਆ ਵਾ।
ਹਾਂ ਜੀ।
ਇਹ ਸਕੂਲਾਂ ਕਾਲਜਾਂ ਦੇ ਵਿੱਚ ਹੀ ਕੁੜੀਆਂ ਕਰੀ ਜਾਂਦੀਆ ਵਾ।
ਮੈਂ ਤੇ ਕਹਿ ਈ ਰਹੀ ਮਤਲਬ ਜਿੱਦਾਂ ਕੱਲ ਨੂੰ ਕੋਈ ਮੁੰਡਾ ਦਾ ਵਿਆਹ ਹੋਣਾ ਵਾ ਤੇ ਕੁੜੀਆਂ ਏਦਾਂ ਕੀਤੇ ਵਿਸ਼ਵਾਸ ਕਰ ਸਕਦੀ ਆ ਹਨਾ।
ਤੇ ਦੀਦੀ ਤੁਸੀਂ ਸੋਚੋ ਕਿ ਕਈ ਵਾਰ ਕਈਆਂ ਨਾਲ ਧੋਖਾ ਹੁੰਦਾ ਵਾ। ਕਿ ਪਤਾ ਈ ਨੀ ਹੁੰਦਾ ਮੁੰਡੇ ਨਸ਼ੇ ਕਰਦੇ ਹੁੰਦੇ ਆ, ਤੇ ਕੁੜੀ ਦੀ ਮੰਨ ਲਓ ਸਾਰੀ ਜਿੰ ਜ਼ਿੰਦਗੀ ਖ਼ਰਾਬ ਹੋ ਜਾਂਦੀ ਐ।
ਹੂੰ-ਹੂੰ,
ਸਾਡੇ ਨਾ ਲਾਗੇ ਗਵਾਂਢ, ਉਥੇ ਤਾਂ ਮੇਰੇ ਪੇਕੇ ਨਾ ਗੁਆਂਢੀਆ ਦੇ ਘਰ ਨਾ ਔਨੇ ਕੁੜੀ ਦਾ ਮਤਲਬ ਵਿਆਹ ਕੀਤਾ।
ਅੱਛਾ ਜੀ।
ਕੁੜੀ ਦਾ ਵਿਆਹ ਕੀਤਾ ਤੇ ਉਹਨਾਂ ਨੇ ਕਾਫ਼ੀ ਪੈਲੀ ਬੰਨਾ ਲੱਭ ਲੀਤਾ ਬਾਰਾਂ ਕਿੱਲੇ ਪੈਲੀ ਲੱਭ ਲਈ।
ਹੂੰ-ਹੂੰ,
ਕੋਈ ਜਿਹੜਾ ਮੁੰਡਾ ਸੀ ਨਾ, ਮਤਲਬ ਕੀ ਉ ਉਹਨਾਂ ਦਾ ਕੋਈ ਬੇਟਾ ਨੀ ਹੀ ਤੇ ਬੇਟੀ ਹੀ ਕੱਲੀ। ਤੇ ਉਹ ਜਦੋਂ ਬੇਟੀ ਵਿਆਹੀ ਤੇ ਉਹਦੇ ਘਰ ਜਦੋਂ ਬੱਚਾ ਹੋਇਆ ਨਾ। ਉਹ ਨਾਨ ਨਾਨੀ ਨੇ ਝੋਲੀ ਪਵਾ ਲਿਆ।
ਅੱਛਾ,
ਤੇ ਨਾਨੀ ਤੇ ਨਾਨੇ ਨੇ ਪਾਲਿਆ ਉਹਨੂੰ,
ਹੂੰ,
ਜਿੱਦਾਂ ਮਤਲਬ ਪਹਿਲਾ ਬੱਚਾ ਹੋਇਆ ਤੇ ਉਹ ਉਹਨੇ ਆਪਣੇ ਮਾਂ ਪਿਓ ਨੂੰ ਦੇਤਾ ਕਿ ਚਲੋ ਮੇਰਾ ਕੋਈ ਭਰਾ ਨੀ ਹੈਗਾ।
ਹੂੰ-ਹੂੰ,
ਤੇ ਬਾਦ ਦੇ ਵਿੱਚ ਉਹਦੇ ਘਰ ਫੇਰ ਹੋ ਪਿਆ, ਤੇ ਇਹ ਜਿਹੜਾ ਸੀ ਨਾ। ਇਹ ਮੰਨ ਲਓ ਨਾਨੀ ਨਾਨੇ ਨੇ ਰੱਖ ਲਿਆ ਤੇ ਨਾਨੀ ਨਾਨੇ ਕੋਲ ਦਸ ਬਾਰਾਂ ਕਿੱਲੇ ਪੇਲੀ ਹੈਗੀ ਸੀ।
ਹੂੰ-ਹੂੰ,
ਉਹ ਨਾ ਜਿਦਾਂ ਲਾਡ ਲਾਡ ਦੇ ਵਿੱਚ ਨਾ ਜ਼ਿਆਦਾ ਮੰਨ ਲਓ, ਖੁੱਲ ਦੇ ਛੱਡੀ ਪੈਸਾ ਧੇਲਾ ਦੇ ਛੱਡਿਆ। ਉਹ ਮਾੜ ਮਾੜੀ ਬਹਿਣੀ ਬਹਿ ਗਿਆ ਉਹ ਸਮੈਕ ਪੀਣ ਲੱਗ ਪਿਆ।
ਅੱਛਾ
ਤੇ ਮੰਨ ਲਓ ਇਨਾਂ ਇਹਨਾਂ ਪੈਲੀ ਵੇਖ ਲਈ ਕਿ ਇੰਨੀ ਪੈਲੀ ਆ ਮੁੰਡੇ ਦੀ
ਹੂੰ-ਹੂੰ,
ਤੇ ਜਦੋਂ ਕੁੜੀ ਵਿਆਹ ਕੇ ਚਲੇ ਗਈ ਨਾ, ਚਲੋ। ਦੋ ਕੁ ਮਹੀਨੇ ਦਾ ਨਈ ਪਤਾ ਲੱਗਾ।
ਅੱਛਾ
ਬਾਦ ਦੇ ਵਿੱਚ ਜਦੋਂ ਲੇਟ ਆਉਂਦਾ ਜਾਂ ਮੰਨ ਲਓ। ਮਤਲਬ ਕੋਈ ਨਸ਼ਾ ਕਰਦਾ ਬੰਦਾ ਤਾਂ ਪਤਾ ਤਾਂ ਲੱਗਦਾ।
ਹਾਂਜੀ।
ਤੇ, ਉਹਨੂੰ ਵੱਧ ਵੀ ਸ਼ੱਕ ਹੋਣ ਲੱਗ ਪਿਆ ਤੇ ਉਹ ਨੇ ਫੇਰ ਪੁੱਛਣਾ ਸ਼ੁਰੂ ਕਰਤਾ ਤੇ ਫੇਰ ਉਹ ਮੁੰਡੇ ਨੇ ਮਾਰਨਾ ਕੁੱਟਣਾ ਸ਼ੁਰੂ ਕਰਤਾ ਕੁੜੀ ਨੂੰ ਤੇ ਉਹ ਉਹ ਵਿਚਾਰੀ ਫਿਰ ਪਿੰਡ ਆ ਗਈ ਵਾਪਸ।
ਹੂੰ,
ਉਹ ਆਪਣੇ ਮਾਂ ਪਿਓ ਨੂੰ ਕਹਿਣ ਲੱਗੀ ਕਿ ਮੇਰਾ ਤੇ ਮੰਨ ਲਓ। ਮਤਲਬ ਮੇਰੀ ਜ਼ਿੰਦਗੀ ਖ਼ਰਾਬ ਹੋ ਗਈ ਆ। ਮੈਂ ਕੀ ਕਰੂੰਗੀ ਹੁਣ, ਕਿ ਉਹ ਤੇ ਨਸ਼ਾ ਇੰਨਾ ਜ਼ਿਆਦਾ ਕਰਦਾ ਵਾ ਕਿ ਉਹਨੂੰ ਆਪਣੇ ਆਪ ਚ ਸੁਰਤ ਨੀ ਰਹਿੰਦੀ।
ਹਾਂਜੀ।
ਤੇ ਮੰਨ ਲਓ ਜਿੱਥੇ ਉਹ ਨਸ਼ਾ ਇੰਨਾ ਕਰਦਾ ਉਥੋਂ ਪੈਲੀ ਬਣਨਾ ਕੀ ਕਰਨਾ ਉਹ ਕਰਨਾ ਵਾ? ਮੁੰਡੇ ਨੇ, ਕੁੜੀ ਦੇ ਨਾਲ ਤੁਰਨਾ ਵਾ ਨਾ ਕਿ ਪੈਲੀ ਬੰਨੇ ਨੇ ਤੁਰਨਾ ਵਾ।
ਹਾਂਜੀ ਹਾਂਜੀ।
ਨਾਲੇ ਮਾਲ ਨੂੰ ਨਸ਼ਾ ਪਤਾ ਕਰਨ ਵਾਲਾ ਹੈ ਤੇ ਭਾਵੇਂ ਦਾਖਤ ਕਿੱਲਿਆਂ ਦੀ ਭਾਵੇਂ ਸੌ ਕਿੱਲਾ ਵੀ ਪੈਲੀ ਹੋਵੇ ਉਹਨੇ ਓ ਵੀ ਵੇਚ ਕੇ ਖਾ ਲੈਣੀ ਆ।
ਉਹ ਤੇ ਜਿਹਨੂੰ ਮਤਲਬ ਆਦਤ ਪਈ ਹੋਵੇ ਉਹ ਤੇ ਫੇਰ ਖਾ ਈ ਲੈਂਦਾ ਜੀ।
ਹਾਂਜੀ।
ਹੂੰ
ਕੇ ਬੜਾ ਮੁਸ਼ਕਿਲ ਹੋਇਆ ਪਿਆ ਵਾ।
ਸਮਾਂ ਬੋਤ ਮਾੜਾ ਆ ਗੇਆ ਜੀ।
ਹਾਂਜੀ ਆਪਾਂ ਕੇਂਦੇ ਨਾ ਆਪਾਂ ਅੱਗੇ ਵੱਧ ਰਏ ਆ ਆਪਾਂ ਕੀ ਕੇਂਦੇ ਓੰਨੂ ਕੀ ਆਪਾਂ ਡਿਵੈਲਪਮੈਂਟ ਵੱਲ ਜਿੱਦਾਂ ਕਿ ਆਪਾਂ ਨਵੀਂ ਖੋਜ ਕਰਨ ਦੇ ਜਾਂ ਨਵੀਂ ਜ਼ਿੰਦਗੀ ਮਿਲਣ ਦੀ ਆਪਾਂ ਨੂੰ ਆਪਾਂ ਨੂੰ ਕੁੱਝ ਵੀ ਨੀ ਮਿਲਣ ਦੇਆ ਆਪਾਂ ਸਿਰਫ ਆਪਣੇ ਪਤਨ ਵੱਲ ਜਾਣਦੇ ਆਪਣੀ ਤਬਾਈ ਆਪਾਂ
ਤਬਾਈ ਹੂੰ ਹੂੰ ਤੇ ਏਨਾਂ ਨੂੰ ਚਾਈਦਾ ਯਾਦ ਰੱਖਣਾ ਵੀ ਕਿੰਨੀਆਂ ਕੁਰਬਾਨੀਆਂ ਹੋਈਆਂ ਵਾ। ਬਿਲਕੁਲ। ਕੁਰਬਾਨੀਆ ਨਾ ਹੁੰਦੀਆਂ ਹੋਈਆਂ ਤੇ ਹੁੰਦੀਆਂ ਮਤਲਬ ਹੋਈਆਂ ਹੁੰਦੀਆਂ ਤੇ ਆਪਾਂ ਅੱਜ ਥੋੜਾ ਹੋਣਾ ਸੀ।
ਹਾਂਜੀ।
ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਦਕਾ ਪਰ ਨਈ ਲੋਕੀ ਨਈ ਸਮਝਦੇ।
ਅੱਜ ਜੇ ਆਪਣੇ ਮੰਨ ਲਓ ਏਨਾ ਸੋਚਣਾ ਕਿ ਜੇ ਸਾਡੇ ਸਿਰਾ ਦੇ ਪੱਗਾਂ ਹੈਗੀਆਂ ਨਾ ਤੇ ਏਨਾਂ ਪੱਗਾਂ ਦੇ ਬਦਲੇ ਪਤਾ ਨੀ ਕਿੰਨੇ ਕੁ ਸਿਰ ਕੁਰਬਾਨ ਹੋਏ ਆ।
ਮੇ ਹਾਂਜੀ ਹਾਂਜੀ ਸਹੀ ਬਿਲਕੁਲ ਜੀ।
ਤੇ ਅੱਜ ਕੱਲ ਅਸੀਂ ਪੱਗ ਨੂੰ ਵੀ ਇਹੋ ਆਨੇ ਪੰਜ ਗਜ ਕੱਪੜਾ ਈ ਆ ਏਦੀ ਕੇੜੀ ਗੱਲ ਆ।
ਹ ਪਰ ਉਹ ਪੰਜ ਗਜ ਕੱਪੜੇ ਲਈ ਗੁਰੂ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਹੀ ਵਾਰਤਾ ਸਰਬੰਸ ਚੀ ਵਾਰਤਾ।
ਹਾਂਜੀ -ਹਾਂਜੀ। ਚਲੋ।
ਹੋਰ ਚਲੋ ਸਾਰੇ ਠੀਕ ਠਾਕ ਹੈ ਜੇ
ਜੀ ਹਾਂਜੀ, ਵਧੀਆ ਜੀ ਠੀਕ -ਠਾਕ ਜੀ।
ਓ ਠੀਕ ਏ ਦੀਦੀ ਜੀ ਫੇਰ।
ਠੀਕ ਏ ਜੀ, ਠੀਕ ਏ ਮੈਂ ਨਾ ਚਲੋ ਫੇਰ। ਬੁਲਾ ਰਏ ਨੇ ਮੈਨੂੰ, ਚਲੋ ਠੀਕ ਐ ਜੀ।
ਓਕੇ ਜੀ।
ਓਕੇ ਜੀ, ਓਕੇ।
ਸਸ੍ਰੀਕਾਲ।